ਜੀ ਸਤਿ ਸ੍ਰੀ ਕਾਲ ਜੀ, ਤੁਸੀਂ ਸੁਣਾਓ ਜੀ, ਮੈਂ ਤੇ ਵਧੀਆ।
ਹੋਰ ਕੀ ਚੱਲਦਾ ਪਿਆ ਕਿੱਥੇ ਸੀਗੇ?
ਮੈਂ ਤੇ ਹੁਣੇ ਘਰੇ ਬੈਠਿਆ।
ਅੱਛਾ ਮੰਮੀ ਡੈਡੀ, ਭੈਣ ਭਰਾ ਸਾਰੇ ਠੀਕ ਨੇ?
ਬਸ ਮੇਰੇ ਘਰ ਤੇ ਸਭ ਵਧੀਆ ਜੀ।
ਅੱਛਾ-ਅੱਛਾ ਹੋਰ ਕੀ ਕੁੱਛ ਚੱਲੀ ਜਾਂਦਾ ਵਾ?
ਬਸ ਜੀ, ਹੁਣ ਤੇ ਸਟੱਡੀ ਦੀ ਚਲ ਰਹੀ ਏ ਕੋਲਜ ਦੀ।
ਅੱਛਾ-ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਭਾਜੀ ਮੈਂ ਪੁੱਛਣਾ ਸੀਗਾ ਆਹ ਜਿਹੜੇ? ਫਾ ਫਾਸਟ ਫੂਡ ਵਾਲੀ ਜੇੜੀਆਂ ਆਈਟਮਾਂ ਹੈਗੀਆਂ ਨੇ ਜ ਜਿਹੜੀਆਂ ਚੀਜ਼ਾਂ ਚਲਦੀਆਂ ਨੇ। ਇਕ ਨੂਡਲ ਹੋਗਏ ਇਹ ਚੀਜ਼ਾਂ ਵਧੀਆ ਹੈਗੀਆਂ ਨੇ ਜਾਂ ਮੋਮੋਸ ਹੋਗਏ। ਇਹ ਚੀਜ਼ਾਂ ਪਤਾ ਥੋੜੀ ਮੈਂ ਗੱਲ ਕਰਨੀ ਸੀਗੀ ਆਪਾਂ ਫਾਸਟ ਫੂਡ ਤਾਂ ਮੈਂ ਪੁੱਛਿਆ ਮੈਂ ਕਾ ਤੁਹਾਨੂੰ ਪੁੱਛੀਏ।
ਜੀ ਭਾਜੀ ਮਤਲਬ, ਤੁਸੀਂ ਅਗਰ ਫਾਸਟ ਫੂਡ ਵੱਲ ਜਾਣਾ ਤੇ। ਮਤਲਬ ਇੱਕ ਚੀਜ਼ ਤਾਂ ਸਭ ਤੋਂ ਵਧੀਆ ਹੈਗੀ ਜਿਹੜੀ ਡੋਸਾ ਡੋਸੇ ਵਿੱਚ ਨਾ ਮੈਦਾ ਹੈਗਾ। ਤੇ ਓਹ ਇੱਕ ਤਰ੍ਹਾਂ ਨਾਲ ਹੈਲਦੀ ਵੀ ਮਤਲਬ ਇਡਲੀ ਹੋਗੀ ਡੋਸਾ ਹੋ ਗਿਆ ਜਿਹੜਾ ਸਾਊਥ ਇੰਡੀਅਨ ਫੂਡ ਏ। ਉਹ ਤੇ ਹੈਗਾ ਹੈਲਦੀ ਮਤਲਬ ਜਿਹੜਾ ਕਿ। ਮੋਮੋਸ ਆ ਗਿਆ ਚੋਮਿਨ ਆ ਗਿਆ ਚਾਈਨੀਜ਼ ਫੂਡ ਹੈਗੇ ਨੇ ਐ ਤੇ ਮਤਲਬ ਥੋੜਾ। ਮਤਲਬ ਜੰਕ ਫੂਡ ਹੋ ਗਿਆ ਤੇ ਫੇਰ ਐ ਸਿਹਤ ਲਈ ਮਤਲਬ ਖ਼ਰਾਬ ਵੀ ਆ ਗਈ।
ਅੱਛਾ।
ਮਤਲਬ ਕੀ ਅਸੀਂ ਇਡਲੀ ਡੋਸਾ ਖਾ ਸਕਦੇ ਆਂ ਜਿਸ ਵਿੱਚ ਮੈਦਾ ਨੀ ਹੈਗਾ ਤੇ ਭਾਜੀ। ਐ ਤੁਸੀ ਮਤਲਬ ਤੇਲ ਤੂਲ ਵਾਲੀ ਚੀਜ਼ਾਂ ਵੀ ਏਨਾਂ ਵਿੱਚ ਤੇਲ ਵੀ ਘੱਟ ਪੈਂਦਾ ਮਤਲਬ। ਅਗਰ ਮੋਮੋਸ ਵਿੱਚ ਵੀ ਤੇਲ ਨੀ ਓਨਾ ਲੇਕਿਨ ਫੇਰ ਵੀ ਓ ਮੈਦਾ ਹੈਗੈ ਭਾਜੀ ਮੰਨ ਲੋ ਤੁਸੀਂ।
ਸਾਰੇ ਈ ਮੈਦਾ ਨਾ, ਮੈਦਾ ਪਚਾਣਾ ਕਿਹੜਾ ਸੌਖਾ ਹੈਗਾ। ਐ ਵੀ
ਹਾਂਜੀ ਭਾਜੀ ਜਿਹੜਾ ਬੰਦਾ। ਡੇਲੀ ਮਤਲਬ, ਇੱਕ ਡੇਢ ਕਿਲੋਮੀਟਰ ਚੱਲਦਾ ਐ ਨਾ ਡੇਲੀ। ਉਹ ਪਚਾ ਸਕਦਾ ਆ ਮੈਦਾ।
ਭਾਜੀ ਚੱਲਣ ਆਲੀ ਤੇ ਗੱਲ ਈ ਖ਼ਤਮ ਹੋਗੀ ਪਰ ਕਹਿਣ ਦਾ ਭਾਵ ਹੈ। ਆਪਾਂ ਨੂਡਲ ਖਾ ਲੈਂਨੇ ਆ। ਅੱਜ ਕੱਲ ਪਤਾ ਕੀ ਮਾਵਾਂ ਕੀ ਕਰਦੀਆਂ ਨੇ ਬੱਚਿਆਂ ਨੂੰ ਨਾ ਨੂਡਲ ਦੇ ਦਿੰਦੀਆਂ ਨੇ। ਕਹਿੰਦੀ ਆ, ਜਾਓ ਤੁਸੀਂ ਨੂਡਲ ਖਾ ਲੋ ਬਰਗਰ ਖਾ ਲੋ। ਬਰਗਰ ਖਾ ਲਉ ਐ ਚੀਜ਼ ਦਾ ਨੁਕਸਾਨ ਕਰ ਮੈਗੀ ਹੁਣ ਕਿੰਨੀ ਕੁ ਚੰਗੀ ਐ। ਮੈਗੀ ਵੀ ਤੇ ਮੈਦੇ ਹੀ ਹੋਈ। ਆਪਾਂ ਖਾ ਲੈਂਦੇ ਹਾਂ ਕਿਨੇ ਘੰਟੇ ਲਗ ਜਾਦੇ ਚੀਜ਼ਾਂ ਨੂੰ ਪਚਾਉਣ ਵਾਸਤੇ।
ਬੜਾ ਟਾਈਮ ਲੱਗ ਜਾਦਾ ਹੈ ਭਾਜੀ।
ਹਾਂ, ਆਪਾਂ ਹੁਣ ਜਿਹੜੀ ਮੋਮੋ ਦੀ ਚਟਨੀ ਦੀ ਗਲ ਕਰੀਏ। ਉਹ ਹੈ ਲਾਲ ਫਿਰ ਲਾਲ ਤੁਸੀ ਦੇਖ ਲਓ ਮਿਰਚ ਵੀ ਹੁੰਦੀ ਹੈ। ਤੇ ਉਹਨੂੰ ਉਸ ਰੰਗ ਪਾ ਕੇ ਹੋਰ ਕਿਨਾ ਲ ਕਰਦੇ ਆਪਾਂ ਮੋਮੋਸ
ਹਾਂਜੀ ਭਾਜੀ ਅਸਲੀ ਟਮਾਟਰ ਦੀ ਤੇ ਇਨੀ ਪਿਊਰੀ ਵੀ ਨਹੀ ਬਣਦੀ ਹੋਏਗੀ। ਇਹ ਤੇ ਵਿਚ ਲਾਲ ਰੰਗ ਪਾਉਦੇ ਨੇ ਤਾਹੀ ਲਾਲ ਰੰਗ ਆਉਂਦਾ ਚਟਨੀ ਦਾ।
ਉਹੀ ਤੁਹਾਨੂੰ ਮੈਂ ਇਹ ਗੱਲ ਦੱਸਿਆ ਜਦੋਂ ਆਪਾ ਮੋਮੋਸ ਖਾ ਕੇ ਹਟਦੇ ਹਾਂ ਨਾ ਸਾਡੀਆਂ ਉਗਲਾ 'ਚ ਨਾ। ਲਾਲ- ਲਾਲ ਰੰਗ ਲੱਗ ਜਾਂਦਾ ਚਟਨੀ ਤੁਹਾਨੂੰ ਪਤਾ?
ਹਾਂਜੀ- ਹਾਂਜੀ।
ਉਹ ਤੇ ਚਟਨੀ ਦਾ ਰੰਗ ਥੋੜ੍ਹੀ ਹੁੰਦਾ ਉਹ ਤੇ ਕਲਰ ਦਾ ਰੰਗ ਹੁੰਦਾ ਵਾ ਕਿ ਨਹੀ ਹਾਂ। ਇਸੇ ਕਰਕੇ ਆਪਾਂ ਕਹਿਦੇ ਜਿਨਾ ਫਾਸਟ ਫੂਡ ਨੂੰ ਇਗਨੋਰ ਕਰ ਸਕਦੇ ਓਨਾ ਹੀ ਇਗਨੋਰ ਕਰੋ। ਅਜ ਕਲ ਤਾਂ ਤੁਹਾਨੂੰ ਪਤਾ ਹੈ। ਕਿ ਜੇ ਪੀਜੇ ਚਲੇ ਗਏ ਨੇ, ਪੀਜੇ ਦਾ ਇਨਾ ਬੇਸ ਮੋਟਾ ਹੈ। ਉਹ ਸਰ ਜਿਹੜੀ ਕਰੀਮਾਂ ਪਾਉਦੇ ਨੇ ਕਰੀਮਾਂ ਕਿਹ ਖਾਂਦੇ ਉਹ ਚੀਜਾ ਨੇ ਹਾਂ ਉਹ- ਉਹ ਹੁੰਦਾ ਕਿ ਉਹ ਸਾਰਾ ਬੇਖ ਕੀ ਕੀਤਾ ਜਾਂਦਾ ਉਹ ਕਰੀਮ ਉਹ ਹੁੰਦੀਆਂ ਜੰਮੀਆਂ ਆਉਦੀਆਂ ਨੇ ਉਹ ਪਿਘਲਾ ਦਿੰਦੇ ਨੇ ਫਿਰ- ਫਿਰ ਅੰਦਰ ਆਪਾ ਜਦੋਂ ਖਾਵਾਂਗੇ ਅੰਦਰ ਹੀ ਸਾਡੇ ਅੰਦਰ ਜਾ ਕੇ ਜੰਮਦੀਆਂ ਹੀ ਨੇ
ਹਾਂਜੀ ਉਹ ਤਾਂ ਹੈਗਾ ਹੀ। ਜੀ ਮਤਲਬ ਮੈਂ ਤੇ ਤੁਹਾਨੂੰ, ਹਾਂਜੀ- ਹਾਂਜੀ-
ਹਾਂ ਇਹ ਚੀਜ਼ਾਂ ਨੀ ਪਤਾ ਲਗ ਪਤਾ ਰੋਟੀ ਬਣਾ ਕੇ ਦੇਣੀ ਪਈ ਇੰਨੀ ਗਰਮੀ ਜਾ ਬਟਾਲਾ, ਤੀਹ ਰੁਪਏ ਫੜ ਜਾ ਕੇ ਨਾ ਬਰਗਰ ਖਾ ਲੈ
ਹਾਂਜੀ, ਇਹੀ ਤੇ ਕਰਦੀਆਂ ਨੇ ਅਜ-ਕਲ ਦੀ ਮਾਵਾਂ ਸਕੂਲੇ, ਬੱਚਿਆਂ ਨੇ ਸਕੂਲੇ ਜਾਣਾ ਹੁੰਦਾ ਹੈ। ਮੇਰੇ ਤੋਂ ਲੰਚ ਨੀ ਬਣਾਇਆ ਜਾਦਾ, ਐ ਲੈ ਵੀਹ ਰੁਪਏ ਸਮੋਸਾ ਖਾ ਲਈ ਸਕੂਲੇ
ਫਿਰ- ਸਮੋਸਾ ਕਿੰਨੀ ਗ਼ਲਤ ਚੀਜ ਹੈ ਦਸੋ, ਉਹ ਵੀ ਮੈਦੇ ਤੇ ਬਣਦਾ ਹੈ। ਫੇਰ- ਫੇਰ ਤੇ ਮੈ ਤਾਂ ਕਿੰਨਾ ਨੁਕਸਾਨ ਹੁੰਦਾ
ਪੀਜ਼ਾ ਖਾਣਾ ਵੀ ਇਹ ਤੇ ਕਰੇ ਰੋਟੀ ਦੇ ਉਤੇ ਮਾੜੀ ਜੀ ਟਮੈਟੋ ਸੋਸ ਲਾ ਕੇ ਉਹ ਉਹਦੇ ਉਤੇ ਕੀ ਕਹਿਦੇ ਆ ਸਬਜ਼ੀਆਂ ਸੁਬਜ਼ੀਆਂ ਗੇਰਕੇ ਪਨੀਰ ਗੇਰ ਕੇ ਖਾ ਲਿਓ
ਹਾਂ- ਘਰੇ ਦੇਖੋ ਜੀ ਬਨਣ ਨੂੰ ਘਰੇ ਕੀ ਨੀ ਬਣਦਾ ਘਰੇ ਸਾਰਾ ਕੁਝ ਬਣਦਾ ਮਾਵਾਂ ਬਣਾਉਣੀਆਂ ਉਹ
ਜੀ, ਅਜ ਕਲ ਦੀ ਮਾਵਾਂ ਨੂੰ ਤਾਂ ਸਾਰਾ ਕੁਛ ਹੀ ਬਣਾਉਣਾ ਆਉਦਾ ਹੈ।
ਅਂ ਤਿਆਰ ਹੋ
ਹਾਂਜੀ- ਹਾਂਜੀ-
ਤੇ ਇਸੇ ਕਰਕੇ ਤਾਂ ਮੈ ਕਿਹਾ ਵਾ ਤੁਸੀ ਜੇਕਰ ਖਾਣਾ ਵਾ ਤੇ ਘਰ ਦਾ ਫੂਡ ਖਾਓ ਬਾਹਰ
ਹਾਂਜੀ, ਘਰ ਦਾ ਫੂਡ ਖਾੳ ਬਾਹਰ ਦਾ ਨਹੀ ਖਾਣਾ ਚਾਹੀਦਾ ਨਹੀ ਕੋਈ ਕੋਈ ਬੰਦਾ ਜਿਹਨੇ ਖਾਣਾ ਵੀ ਹੁੰਦਾ ਨਾ ਮਤਲਬ ਖਾਣਾ ਵੀ ਹੈ। ਤੁਸੀ ਤੇ ਰੇਹੜੀ ਤੇ ਘੱਟ ਹੀ ਜਾਓ ਮਤਲਬ ਰੇਹੜੀ ਵਾਲੇ ਨਾ ਫਰਿਜ ਯੂਜ ਕਰਦੇ ਨੇ ਕਲ ਦਾ ਸਮਾਨ ਫੇਰ ਪਰਸੋਂ ਵੇਚਣਗੇ
ਯੂਜ ਕਰਦੇ ਭਾਜੀ ਇਕ ਤੇ ਸਬਜ਼ੀਆਂ ਉਹਨਾਂ ਦੀ ਗਲੀ ਸੜੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਹੀ ਪਾ ਦੇਣਾ ਕਿ ਨਹੀ
ਲੇਕਿਨ ਫੇਰ ਰੇਹੜੀ ਵਾਲੇ ਬਤਾਂਊ ਕੀ ਕਰਦੇ ਨੇ ਜਿਹੜੀ ਮਤਲਬ ਵੱਡੀਆਂ- ਵੱਡੀਆਂ ਰੇਹੜੀਆ ਹੋ ਗਈ ਇਕ ਵਾਰੀ ਨੂੰ ਰੇਹੜੀ ਵਾਲੇ ਨਾ ਸਮਾਨ ਆਪਣਾ ਮੁਕਾਉਣ ਦੀ ਗੱਲ ਕਰਦੇ ਨੇ ਕਿ ਕਲ- ਤੇ ਤਾਜ਼ਾ ਆਏਗਾ, ਦੇਖੋ ਰੈਸਟੋਰੈਂਟ 'ਚ ਹੁੰਦੇ ਆ ਫਰਿੱਜ, ਫਰਿੱਜ ਦੇ ਦੇਖੋ ਤੁਹਾਨੂੰ ਕੱਲ ਖੁਆਉਣਗੇ, ਸਾਨੂੰ ਥੋੜ੍ਹਾ ਨਾ ਪਤਾ ਹੈ। ਉਹ ਤੇ ਗਰਮ ਕਰਕੇ ਸਾਨੂੰ ਲਾ ਕੇ ਦੇ ਦਾਗੇ
ਬਿਲਕੁਲ- ਬਿਲਕੁਲ -ਬਿਲਕਲ
ਫੇਰ ਤੇ ਅਸੀ ਵੲਈ ਪੁਰਾਣਾ ਖਾਣਾ ਖਾਂਦੇ ਪਏ ਨਾ, ਜਿਹੜੀ ਮਤਲਬ ਕਿ ਵੱਡੀਆਂ-ਵੱਡੀਆਂ ਰੇਹੜੀਆਂ ਹੋ ਗਈ ਜੈਸੇ ਤੁਸੀ ਮੰਨ ਲਓ ਲੋਕਾਂ ਦੀ ਅਗੇ ਹੋ ਇਥੇ ਤੇ
ਭਾਜੀ ਰੇਹੜੀਆਂ ਤੇ ਕਿਹੜਾ ਸਹੀ ਸਾਫ਼ ਸੁਥਰਾ ਮਿਲਣਾਗਾ
ਲੇਕਿਨ ਭਾਜੀ ਉਹ ਤਾਂ ਹਾਈਜੀਨਿਕ ਤੇ ਹੈਗਾ ਹੀ ਬਿਲਕੁਲ ਵੀ ਦੇਖੋ ਮੈਂ ਵੀ ਤੁਹਾਨੂੰ ਸੁਜੈਸਟ ਨੀ ਕਰਾਂਗਾ ਕਿ ਰੇਹੜੀ ਤੇ ਜਾ ਕੇ ਖਾਓ
ਤੇ ਫਿਰ ਕਿੱਥੇ ਖਾਣਾ ਚਾਹੀਦਾ
ਭਾਜੀ ਦੇਖੋ ਘਰੇ ਬਣਾਓ ਘਰੇ ਖਾਓ
ਘਰ ਦੀ ਕੋਈ ਰੀਸ ਨੀ ਹੈ
ਲੇਕਿਨ, ਕਹਿੰਦੇ ਨੇ ਘਰ ਮਤਲਬ ਰੇਹੜੀ ਵਾਂਗੂ ਨੀ ਬ ਬਣਦਾ ਖਾਣਾ
ਨਹੀਂ ਭਾਅ ਜੀ ਦੇਖੋ ਆਪਾਂ ਨੂੰ ਮੇਨ ਨਾ ਸੁਆਦ ਦੀ ਆਦਤ ਪੈ ਗਈ ਸੁਆਦ ਦੇ ਚੱਕਰ ਆਪਾਂ ਜੋ ਗੰਦ ਭਲਾ
ਹਾਂਜੀ -ਹਾਂਜੀ ਉਹ ਤਾਂ ਹੈਗਾ ਹੀਈ ਹੈ, ਜੀ ਤੁਸੀਂ ਤਿੰਨ ਮਹੀਨੇ ਮੈਗੀ ਛੱਡ ਦੋ ਤੁਸੀਂ ਮੈਗੀ ਦਾ ਸੁਵਾਦ ਭੁਲ ਜਾਓਗੇ ਕੀ ਸੀਗਾ ਮਤਲਬ, ਭਾਜੀ ਇੱਕ ਚੀਜ਼ ਛੱਡਣੀ ਪੈਂਦੀ ਹੈ ਤਾਂ ਹੀ ਸਵਾਦ ਭੁੱਲੇਗਾ, ਲੇਕਿਨ ਅੱਜ ਕੱਲ੍ਹ ਦੇ ਜਿਹੜੇ ਨਵੀਂ- ਨਵੀਂ ਪੰਜੀਰੇ ਜਵਾਕ ਆਏ ਨੇ ਉਹ ਕਹਿੰਦੇ ਅਸੀਂ ਤਾਂ ਖਾਵਾਂਗੇ ਜੀ ਅਸੀਂ ਖਾਵਾਂਗੇ ਹਰ ਹਫਤੇ ਤੇ ਹਰ ਸੰਡੇ ਉਹ ਬਾਹਰ ਦਾ ਹੀ ਖਾਂਦੇ ਨੇ ਜ਼ਿਆਦਾਤਰ ਸੰਡੇ ਐਸਾ ਦਿਨ ਹੈ ਜਿਸ ਵਿੱਚ ਸਭ ਤੋਂ ਜ਼ਿਆਦਾ ਭਾਰ ਦਾ ਖਾਣਾ ਆਉਂਦਾ ਸਾਰਿਆਂ ਦੇ ਘਰੇ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ
ਹਾਂ ਤੇ ਇਹ ਤੇ ਹੈ ਹੀਏ ਸਵੇਰੇ ਉੱਠਣਾ ਇਹਣਾ ਨੇ ਪਤਾ ਕੀ ਕਰਣਾ ਇਦਾਂ ਕਰ ਬੇਟਾ ਇਕ ਪਲੇਟ ਨਾ ਛੋਲੇ ਭਟੂਰੇ ਦੀ ਲੈ ਆ ਘਰੇ ਰੋਟੀ ਨੀ ਬਣਾਉਣੀ ਪਏਗੀ ਫਿਰ
ਦੁਪਹਿਰ ਸ਼ਾਮੀ ਸਮੋਸੇ
ਇਸ ਚੀਜ਼ਾਂ ਨੂੰ ਨੁਕਸਾਨ ਕਰਦੀਆਂ ਫਿਰ ਉਸ ਵਾਰ ਰਾਤ ਨੂੰ ਨੂਡਲਜ਼ ਲੇ ਰਾਜੀ ਮਨਚੂਰੀਅਨ ਦੇ ਆਊ
ਹਾਂ ਨੂਡਲ ਲਿਆਓ ਜੀ ਮਨਚੂਰੀਅਨ ਲਿਓ ਜੀ ਪਚਨਾ ਆਪ ਏ ਫਿਰ ਖਾ ਕੇ ਬੱਚੇ ਜਵਾਕ ਲੇਟ ਜਾਂਦੇ ਨੇ
ਤੇ ਉਹ ਅੰਦਰ ਹੀ ਘੁੰਮੀ ਜਾਂਦਾ ਅੰਦਰ ਫਿਰ ਬਿਮਾਰੀਆਂ ਪੈਦਾ ਹੁੰਦੀਆਂ ਪਈਆਂ ਰਸੋਲੀ ਹੋ ਜਾਂਦੀ ਕਦੇ ਕੁਛ ਹੋ ਜਾਂਦੀ ਹੈ। ਹੂ-ਹੂ ਇਹ ਚੀਜ਼ਾਂ ਸਮਝਦੇ ਨੇ ਨਾ ਮਾਵਾਂ ਸਮਝਦੇ ਤੇ ਗੱਲ
ਹਾਂਜੀ ਮਾਵਾ ਵੀ ਇਹੀ ਕਹਿੰਦੇ ਨੇ ਖਾ ਲੋ ਚਲੋ ਮੇਰਾ ਹੁਣੇ ਮਨ ਨੀ ਹੈਗਾ ਖਾਣਾ ਬਣਾਉਣ ਦਾ ਬਾਹਰੋਂ ਖਾ ਲਿਓ ਬਾਹਰੋਂ ਖਾ ਲਿਓ
ਭਾਜੀ ਤੁਸੀਂ ਮੰਨੋਗੇ ਜਿਹੜਾ ਫਾਸਟ ਫੂਡ ਚ ਤੇਲ ਵਰਤਦੇ ਨੇ ਤੇਲ ਕਿਹੜਾ ਸਹੀ ਹੁੰਦਾ ਕਹਿੰਦੇ ਅਸੀਂ ਮੱਖਣ- ਮੱਖਣ ਵਰਤਦੇ ਹਾਂ
ਹਾਂਜੀ ਇੱਕ ਹੀ ਤੇਲ ਨੂੰ ਨਾ ਵਾਰ ਵਾਰ ਹੀ ਫਰਾਈ ਕਰੇ ਰਹਿੰਦੇ ਨੇ ਇੱਕ ਹੀ ਤੇਲ ਵਿੱਚ ਸਾਰਾ ਕੁਛ ਫਰਾਈ ਹੋ ਰਿਹਾ ਬਰਗਰ ਵੀ ਫਰਾਈਡ ਹੋ ਰਿਹਾ ਟਿਕੀ ਵੀ ਫਰਾਈ ਹੋ ਰਹੀ ਸਪਰਿੰਗ ਰੋਲ ਵੀ ਫਰਾ ਹੋ ਰਹੇ ਨੇ ਮੋਮੋਸ ਵੀ ਫਰਾਈ ਹੋ ਰਹੇ ਨੇ ਸਾਰਾ ਕੁਛ ਹੀ ਇੱਕ ਤੇਲ ਵਿੱਚ ਫਰਾਈ ਹੋ ਰਿਹਾ ਹੈ।
ਤੇ ਫਿਰ ਕੀ ਹੋਣਾ ਨੁਕਸਾਨ ਹੀ ਹੋਣਾ
ਹਾਂਜੀ ਮਤਲਬ ਮੈਂ ਤੁਹਾਨੂੰ ਇੱਕ ਚੀਜ਼ ਸੁਜੈਸਟ ਕਰਾਂਗਾ ਚਾਹੇ ਤੁਸੀਂ ਘਰ ਵੀ ਅਗਰ ਪੂੜੀਆਂ ਵਗੈਰਾ ਖਾ ਰਹੇ ਹੋ ਨਾ ਹੁਣ ਤੇ ਏਅਰ ਫਾ੍ਰਯਰ ਆ ਗਿਆ ਨਵੀਂ ਆਈਟਮ ਆਈ ਹੈ ਦੇਖੋ ਭਾਜੀ ਬਾਜ਼ਾਰ ਵਿੱਚ ਤੁਸੀਂ ਏਅਰ ਫ੍ਰਾਇਰ ਵਿੱਚ ਡਲੋ ਜੀ ਤੇ ਉਹ ਤੁਹਾਨੂੰ ਮਤਲਬ ਇੰਨਾ ਕੁ ਲੈਸ ਤੇਲ ਵਿੱਚ ਮਿਲੇਗਾ ਨਾ ਦੇਖੋ ਭਾਜੀ ਮਾੜਾ ਮੋਟਾ ਤੇਲ ਤੇ ਪੁੜੀ ਚ ਪਾਉਣਾ ਪੈਂਦਾ ਪਾਣੀ ਚ ਤੇ ਤਲਾਂਗਾ ਨੀ ਹਲਕਾ ਜਿ ਸਪਰੇਅ ਕਰੋ ਭਾਜੀ ਉਹ ਆਪਣੀਆਂ ਪੂਰੀਆਂ ਫੁੱਲ ਕੇ ਬਾਹਰ ਆ ਜਾਂਗੀ ਭਾਜੀ ਏਅਰ ਫਰਾਈ ਨਵੀ ਆਈਟਮ ਆਈ ਹੈ ਜੀ ਹਾਂਜੀ ਭਾਜੀ ਹਾਂਜੀ ਭਾਜੀ ਜ਼ਰੂਰ ਉਸ ਵਿੱਚ ਤੇਲ ਦਾ ਇੰਨਾ ਕੁ ਕੰਮ ਯੂਜ ਹੁੰਦਾ ਆ ਤੁਹਾਡੀ ਸਿਹਤ ਵੀ ਇੰਨੀ ਕੁ ਵਧੀਆ ਰਹੇਗੀ ਤੇਲ ਨੀ ਖਾਣ ਤੋਂ
ਅੱਛਾ ਜੀ
ਹਾਂਜੀ- ਹਾਂਜੀ ਭਾਜੀ ਮਤਲਬ ਅੱਜ ਕੱਲ ਤੇ ਜ਼ਿਆਦਾਤਰ ਉਹ ਖਾਣ ਪੀਣ ਦੀ ਚੀਜ਼ਾਂ ਲਈ ਨਾ ਮਤਲਬ ਉਹੀ ਯੂਜ ਕਰਦੇ ਨੇ ਲੋਕੀ ਜਿਹੜੇ ਮਤਲਬ
ਏਅਰ ਫਾਇਅਰ ਗੱਲ ਹਨਾ
ਹਾਂਜੀ ਭਾਜੀ ਉਸ ਦੋ ਬੂੰਦਾ ਪਾਓ ਤੇ ਜੀ ਹਲੀ ਉਲਟੀ ਰੱਖ ਦਿਓ
ਇਹ ਤੁਸੀਂ ਇੱਕ ਚੀਜ਼ ਦੇਖੀ ਜਿਹੜੇ ਮਿਊਨੀਸ ਦਿੰਦੇ ਨੇ ਉਹ ਮਿਉਨੀਸ ਕਿਹੜੀ ਕਰੀਮ ਵਧੀਆ ਆਉਂਦੀ ਹੈ ਆਪਾਂ ਕਹਿ ਕਿੰਦੇ ਮਿਓਨੀਜ਼ ਜਿਹੜੀ ਦਿੰਦੇ ਕਰੀਮ ਉਹ ਕਿਹੜੀ ਕਰੀਮ ਵਧੀਆ ਆਉਂਦੀ ਹੈ।
ਭਾਜੀ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਸੁਜੈਸਟ ਕਰਾਂਗਾ ਮਿਯੋਨਿਜ਼ ਤੋਂ ਜ਼ਿਆਦਾ ਬੜੀਆ ਤੁਸੀਂ ਲਿਕਵਿਡ ਚੀਜ਼ ਖਾ ਲੋ ਲਿਕਵਿਡ ਚੂਜ਼ ਲਿਕਵਿਡ ਚੀਜ਼ ਨਾ ਸਾਨੂੰ ਪਚ ਜਾਂਦੀ ਹੈ। ਕਿਉਂਕਿ ਉਹ ਨਾ ਪਤਲੀ ਜਿਹੀ ਹੁੰਦੀ ਮਯੋਨੀਸ ਹੁੰਦੀ ਹੈ ਗਾੜੀ ਗਾੜੀ ਤੇਲ ਨਾਲ ਬਾਉਂਦੀ ਹੈ ਉਹ
ਅੱਛਾ।
ਹਾਂਜੀ ਮਿਯੋਨਿਸ ਤਾਂ ਤੇਲ ਨਾਲ ਬਣਦੀ ਏ ਤੇਲ
ਤੇ ਹੋਰ ਹੋਰ ਕੱਢ ਲਾ ਤੇਲ ਤੇ ਹੋਰ
ਤੇ ਤੇਲ ਤੇ ਹਲਕਾ ਜਿ ਮਾੜਾ ਜਿਹਾ ਦੁੱਧ ਪਾ ਦਾਂਗੇ ਤੇਲ ਨੂੰ ਗ੍ਰੈਂਡ ਕਰ ਦਗੇ ਤੇ ਉਸ ਮਿਓਨੀਸ ਬਣਾਉਂਦੇ ਨੇ ਉਹ
ਅੱਛਾ ਜੀ।
ਹਾਂਜੀ-ਹਾਂਜੀ ਨੀਚੇ ਜਾ
ਕਾਰ-ਕਾਰ ਦਾ ਜਿਆਦਾ ਖਾਣਾ ਖਾਦਾ ਬਾਹਰ ਲੱ ਬਹੁਤ ਘੱਟ ਹੀ ਖਾਦਾ ਜੀ, ਅਸੀਂ ਉਰ ਚੀਜ਼ਾਂ ਜਾਇਦਾ ਨਹੀਂ
ਕੀ ਐ ਮਿਓਨੀਜ਼ ਤੁਸੀਂ ਖਾਓਗੇ ਨਾ ਮੇਰੇ ਕੋਲ, ਮੇਰੀ ਗੱਲ ਮੰਨੋ ਕਦੀ ਵੀ ਮਿਓਨੀਜ਼ ਤੇ ਰੇੜੀਆਂ ਦਾ ਨਾ ਖਾਓ, ਜਿਹੜਾ ਆ ਫਰਾਈ ਕਰਕੇ ਰੱਖੀ ਦਾ ਹੁੰਦਾ ਉਸ ਵਿੱਚ ਜੀ ਮਾੜਾ ਜਾ ਦੁੱਧ ਪਾ ਦਾਂਗੇ ਤੇ ਉਹਨੂੰ ਗ੍ਰੈਂਡ ਕਰ ਦੇਆਂਗੇ ਉਹ ਡਿੱਟੋ ਮਿਓਨਿਸ ਬਨ ਜਾਏਗੀ ਭਾਜੀ ਤੁਸੀਂ ਇੱਕ ਵਾਰੀ ਮੇਰੀ ਗੱਲ ਮੰਨ ਕੇ ਨਾ ਹਲਕਾ ਜਿਹਾ ਟਰਾਈ ਕਰਨਾ ਕਰੇ
ਬਸ ਜ਼ਰੂਰ ਐਦਕੀ ਕਰ ਰਹੇ ਹ ਟਰਾਈ ਕਰਕੇ ਦੇਖੂੰਗਾ ਤੁਹਾਡੀ ਗੱਲ ਸੇਦ ਸਹੀ ਹੋਏਗੀ ਕਈ ਵਾਰੀ ਬੰਦਾ ਸਹੀ ਗੱਲ ਇੱਕ ਤੁਹਾਨੂੰ ਪਤਾ ਦੂਜੀ ਗੱਲ ਤੇ ਨਾ ਆਪਾਂ ਜੇ ਗਰਮ ਕੋਈ ਮੋਮੋਸ ਖਾ ਲਿਆਇਆ ਆਪਾਂ ਬਰਗਰ ਖਾਂਨੇ ਹਾਂ ਜਾਂ ਆਪਾਂ ਨੂਡਲਸ ਖਾ ਲਏ ਮਨਚੂਰੀਅਨ ਰਾਤੀ ਖਾਂਨੇ ਆਂ, ਉੱਤੋਂ ਅਸੀਂ ਪਤਾ ਕੀ ਗਲਤ ਕੰਮ ਕਰਦੇ ਆ ਅਸੀਂ ਨਾ ਠੰਡਾ ਪੀ ਲੈਂਦੇ ਹਾਂ
ਹਾਂਜੀ ਠੰਡਾ ਚਾਹੀਦਾ ਹੁੰਦਾ ਆਈਸਕ੍ਰੀਮ ਖਾਂਦੇ ਨੇ
ਆਈਸਕ੍ਰੀਮ ਨੀ ਕੋਕ ਮਤਲਬ ਪੀਲੀ ਉਹ ਤੇ ਸਾਰਾ ਅੰਦਰ ਜਾ ਕੇ ਉਣੁ ਹੋਰ ਜੰਮ ਜਾਂਦਾ ਕੱਠਾ ਕਰ ਦਿੰਦਾ।
ਜੀ ਠੰਡਾ ਪਾਣਾ ਠੰਡਾ ਪਾਣੀ ਵੀ ਨੀ ਪੀਣਾ ਚਾਹੀਦਾ ਅੱਜ ਦੇ ਟਾਈਮ ਵਿੱਚ ਤੇ
ਤੇ ਫੇਰ ਹੁਣ ਬੰਦਾ ਰੋਟੀ ਤੋਂ ਬਾਅਦ ਵੈਸੀੇ ਨਾ ਪੀਏ ਕਿ ਨੀ ਇਹਦੇ ਫਾਸਟ ਫੂਡ ਤੋਂ ਬਾਅਦ ਫਰ ਲੋਕੀ ਕੋਕ ਕੂਕ ਪੀ ਲੈਂਦੇ ਹੈ ਕਿ ਨੀ ਕੋਈ ਨਹੀਂ ਆਪਾਂ ਇਹ ਚੀਜ਼ਾਂਨਾਂ ਨੂੰ ਪਰਹੇਜ਼ ਕਰਾਂਗੇ ਫਾਸਟ ਫੂਡ, ਮੈਂ ਕਿਹਾ ਫਾਸਟ ਫੂਡ ਨੂੰ ਆਪਾਂ ਪਰਹੇਜ਼ ਕਰਾਂਗੇ। ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰੀਏ ਬਾਕੀ ਕਿਸੇ ਨੂੰ ਬਾਅਦ ਚੋਂ ਗੱਲ ਕਰਾਂਗੇ ਨੀ
ਹਾਂਜੀ-ਹਾਂਜੀ ਭਾਜੀ ਦੇਖੋ ਜਿਹੜਾ ਕਦੀ ਕੁੱਝ ਫੰਕਸ਼ਨ ਪੈ ਗਿਆ ਉਸੇ ਦਿਨ ਹੀ ਖਾਂਦੇ ਹਾਂ ਵੈਸੇ ਤਾਂ ਦੇਖੋ ਖਾਂਦੇ ਨੀ ਅਸੀਂ ਖਾਣਾ ਵੀ ਹੁੰਦਾ ਤੇ ਕਾਰ ਬਣਾ ਲੈਂਨੇ ਹਾਂ
ਅੱਛਾ-ਅੱਛਾ ਠੀਕ ਐ ਜੀ, ਕਾਰ ਦੇ ਨਾਲ ਸਾਫ਼ ਸੁਥਰਾ ਤੇ ਵਧੀਆ ਤੇ
ਹਾਂਜੀ, ਕਾਰ ਦਾ ਰੇਹੜਿਆਂ ਤੋਂ ਤਾਂ ਸੌ ਗੁਣਾ ਸਾਫ਼ ਰਹਦਾ ਏ
ਬਿਲਕੁਲ ਜੀ ਬਿਲਕੁਲ ਸਹੀ ਗੱਲ ਐ ਜੀ।
ਹਾਂਜੀ-ਹਾਂਜੀ।
ਕੋਈ ਨੀ ਹੁਣ ਆਪਾਂ ਤਾਂ ਇਸ ਚੀਜ਼ ਦਾ ਧਿਆਨ ਰੱਖਾਂਗੇ ਤੇ ਨਾਲ ਹੁਣ ਜਿੰਮ ਜੁਮ ਵੀ ਲੱਗੇਗੀ ਨਹੀਂ ਬਾਕੀ ਕੋਈ ਗੱਲ ਨਹੀਂ ਭਾਜੀ ਫਿਰ ਮੈਨੂੰ ਦੱਸੋ ਠੀਕ ਐ ਇਹ ਚੀਜ਼ਾਂ ਬਾਰੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਠੀਕ ਐ ਭਾਜੀ, ਕੋਈ ਆ ਗਿਆ ਸੀਗਾ ਠੀਕ ਐ ਜੀ ਓਕੇ ਜੀ ਓਕੇ
ਸਤਿ ਸ਼੍ਰੀ ਅਕਾਲ।